ਸਹੀ
ਸਤਿ ਸ੍ਰੀ ਅਕਾਲ ਜੀ
ਠੀਕ ਆ ਵਧੀਆ ਤੁਸੀਂ ਸੁਣਾਓ ਠੀਕ ਹੋ
ਹਾਂਜੀ ਮੈਂ ਵੀ ਵਧੀਆ ਵਾਂ ਹੋਰ ਦੱਸੋ ਕੀ ਕਰਦੇ ਹੋ
ਬਸ ਬੈਠੇ ਵੇਲੇ ਹੁ ਚਾਰਸ
ਅੱਛਾ ਅੱਛਾ ਬਸ ਮੈਂ ਵੀ ਸੋਚ ਰਹੀ ਹਾਂ ਚਾਹ ਬਣਾਵਾਂ ਕੁਛ ਨਾਲ ਬਣਾਵਾਂ ਸਨੈਕਸ ਵਗੈਰਾ ਬੱਚੇ ਜਿੱਦ ਕਰਦੇ ਸੀ ਪਾਸਤਾ ਤਾਂ ਹਣ ਦੇਖਣੀ ਹਾਂ ਬਣਾਉਦੀ ਹਾਂ ਕੁਛ ਉਹਨੇ
ਮੇਰੀ ਬਸ ਅਸੀਂ ਬੈਠੇ ਹੋਏ ਹਾਂ
ਹੋਰ ਮੌਸਮ ਕਿੱਦਾਂ ਅੱਜ
ਅੱਜ ਤੇ ਵਧੀਆ ਦਾ ਮੌਸਮ ਅੱਜ ਧੁੱਪ ਨੀ ਚੜ੍ਹੀ ਜ਼ਿਆਦਾ ਸਾਰਾ ਦਿਨ ਅਜ ਦੇਸ
ਹਾਂ ਸਾਡੇ ਵੀ ਬਹੁਤ ਸੋਹਣਾ ਮੌਸਮ ਲੱਗਦਾ ਵੈਸੇ ਕਿੰਨੀ ਆਏਗਾ ਅੱਜ ਬੜੀ ਤੇ ਜਿਵੇਂ ਬੱਦਲ ਹੋਏ ਦੇ ਸੀ ਪਰ ਆਇਆ ਨੀ ਪਰ ਸਾਡੇ ਨੇੜੇ
ਹਮ
ਹਾਂ ਸਾਡੇ ਵੀ ਐਵੇਂ ਸੀ ਪਰ ਸਾਡੇ ਨੇੜੇ ਅੱਧੇ ਘੰਟੇ ਦੀ ਰਸੀ ਤੇ ਰਸਤੇ ਤੇ ਇੱਕ ਸ਼ਹਿਰ ਹੈਗਾ ਯੁਮਨਾਨਗਰ ਕਰਕੇ ਤੇ ਉੱਥੇ ਬਹੁਤ ਮੀਂਹ ਆਇਆ ਬਹੁਤ ਜ਼ਿਆਦਾ।
ਹਾਂਜੀ ਪਤਾ ਲੱਗਿਆ ਸੀ ਕਿ ਯਮੁਨਾਨਗਰ ਆਯਾ ਸਾਡੇ ਇੱਧਰ ਨੀ ਆਇਆ।
ਹਾਂ। ਹੋਰ ਦੱਸੋ।
ਹਾਂਜੀ।
ਬਸ।
ਹੋਰ ਵਧੀਆ।
ਬਸ ਮੈਂ ਬੈਠੀ ਪਈ ਸੀ ਮੈਂ ਸੋਚਦੀ ਪਈ ਸੀ ਮੈਂ ਕਿਹਾ ਕਿਵੇਂ ਸਾਡੇ ਮਤਲਬ ਕਿੰਨੇ ਸਾਰੇ ਤਿਉਹਾਰ ਹੁੰਦੇ ਨੇ ਹਨਾ। ਦੀਵਾਲੀ ਹੋ ਗਿਆ। ਹੋਲੀ ਹੋ ਗਿਆ ਹਨਾ। ਮਤਲਬ ਦੇਖੋ ਅਲੱਗ -ਅਲੱਗ ਤਿਉਹਾਰਾਂ ਦੇ ਅਲੱਗ -ਅਲੱਗ ਦੇਖੋ ਉਹ ਨਿਕਲਦੇ ਨੇ ਮੀਨਿੰਗ ਹਨਾ ਕਿਵੇਂ ਜਿਵੇਂ ਆਪਣਾ ਦੇਖਲੋ ਤੁਸੀਂ ਲਾ ਲਓ ਹੋਲੀ ਦੇਖਲੋ ਕਿਵੇਂ ਹੋਲੀ ਢਹਿਣ ਹੁੰਦਾ ਹਨਾ ਹੋਲਿਕਾ ਨੂੰ ਸਾੜ ਦਿਨ ਪੂਜਾ ਕਰ ਤੇ ਰੰਗ ਰੂੰਗ ਉਡਾਉਂਦੇ ਹਨਾ। ਕਿਵੇਂ ਮਸਤੀ ਦਾ ਮਤਲਬ ਦੇਖੋ ਕਹਿੰਦੇ ਨੇ ਬਈ ਅਹ ਰੰਗਾਂ ਦਾ ਤਿਉਹਾਰ ਹੈਗਾ। ਤੇ ਐਵੇਂ ਦੀਵਾਲੀ ਦੇਖ ਲਓ ਉਹਨਾਂ ਨੂੰ ਕਹਿੰਦੇ ਨੇ ਬਈ ਲਾਈਟਾਂ ਦਾ ਤਿਉਹਾਰ ਹੈਗਾ ਬ ਜਿਵੇਂ ਉਸ ਦਿਨ ਸਾਰੇ ਸਫਾਈਆਂ ਕਰਦੇ ਹਨਾ ਜਿਵੇਂ ਰਾਮ ਦੇ ਚੌਦਾਂ ਸਾਲ ਅਤੇ ਬਾਅਦ ਵਨਵਾਸ ਕੱਟਣ ਤੋਂ ਬਾਅਦ ਜਿਵੇਂ ਆਉਂਦਾ ਅਤੇ ਉਹ ਸਾਰਾ ਘਰ ਜਿਵੇਂ ਸਜਾਂਦੇ ਨੇ ਆਪਣੇ ਹਨਾ। ਮਤਲਬ ਕਿੰਨੇ ਅਲੱਗ- ਅਲੱਗ ਕਿੰਨਾ ਸੋਹਣੇ -ਸੋਹਣੇ ਤਿਉਹਾਰ ਹੈਗੇ ਨੇ ਸਾਡੇ ਹਨਾ ਦੇਸ਼ ਵਿੱਚ।
ਹਾਂਜੀ ਵੈਸੇ ਸਾਡੇ ਮਤਲਬ ਬੰਦੀ ਛੋੜ ਦਿਵਸ ਮੰਨਿਆ ਜਾਂਦਾ ਹੈ। ਕਿ ਬਈ ਬਾਬਾ ਜੀ ਨੇ ਪੰਡਿਤਾਂ ਨੂੰ ਛੁਡਵਾਇਆ ਸੀ। ਜਦੋਂ ਹਾਂਜੀ।
ਬਸ ਦੇਖੋ ਹੀ ਓਹੀਓ ਦੇਖੋ ਹਰ ਇੱਕ ਉਹਦੇ ਚ ਤਿਉਹਾਰ ਹੁੰਦੇ ਨੇ। ਜਿਵੇਂ ਹੁਣ ਸਾਡਾ ਬੰਦੀ ਛੋੜ ਦਿਵਸ ਹੈਗਾ। ਹਿੰਦੂਆਂ ਦਾ ਦੇਖੋ ਦੀਵਾਲੀ ਹੋ ਗਿਆ। ਇਵੇਂ ਦੇਖੋ ਕ੍ਰਿਸਚਨ ਔਰ ਇਸ ਚੀਜ਼ ਨੂੰ ਨਹੀਂ ਮਨਾਉਂਦੇ, ਪਰ ਉਹਨਾਂ ਦਾ
ਹਾਂਜੀ।
ਦੇਖੋ ਆਉਣ ਵਾਲੇ ਟਾਈਮ। ਜਦੋਂ ਸਾਡੇ ਮਤਲਬ ਸ਼ਹੀਦੀ ਦਿਨ ਚੱਲਦੇ ਹੁੰਦੇ ਹਨਾ। ਮਤਲਬ ਲਸਟ ਮੰਥ, ਇੱਕੀ ਤੋ ਲੈ ਕੇ ਅਠਾਈ ਤਕਣ ਤੇ ਤਾਂ ਉਹਨਾਂ ਦਾ ਤਿਉਹਾਰ ਹੁੰਂਦਾ ਹਨਾ। ਦੇਖੋ ਸਾਡੇ ਵਾਸਤੇ ਕਿੰਨਾ ਮਤਲਬ ਉਹ ਦਿਨ ਹੁੰਦਾ। ਤੇ ਉਨ੍ਹਾਂ ਵਸਤੇ ਕਿੰਨਾ ਖੁਸ਼ੀ ਦਾ ਦਿਨ ਹੁੰਦਾ।
ਹਾਂਜੀ। ਮਤਲਬ ਸਾਡੇ ਲਈ ਤੇ ਨੀ ਹੁੰਦਾ ਮਤਲਬ ਉਣਾ ਲਈ ਖੁਸ਼ੀ
ਤਾਂ ਬਸ।
ਹਾਂਜੀ ਦੀਵਾਲੀ ਤੇ ਅਸੀਂ ਜਿਵੇਂ ਮਤਲਬ ਬਾਬਾ ਜੀ ਦੀ ਬਾਬਾ ਜੀ ਸਰੂਪ ਦੇ ਅੱਗੇ ਅਸੀਂ ਮਤਲਬ ਪਾਠ ਵਗੈਰਾ ਕਰਨੇ ਹਾਂ। ਫਿਰ ਅਰਦਾਸ ਕਰਨੇ ਹਾਂ। ਤੇ।
ਅੱਛਾ।
ਇੱਕ ਮਿੰਟ ਫੁੱਫੜ ਜੀ ਅਸੀਂ ਜਾਣਾ ਨੀ। ਨਹੀਂ ਜਾਣਾ। ਤੇ ਫੇਰ ਉਸ ਤੋਂ ਬਾਅਦ ਸ਼ਾਮ ਜਿਵੇਂ ਨਵੇਂ- ਨਵੇਂ ਕੱਪੜੇ ਸਿਵਾਣੇ। ਮੰਮਾ ਕੋਲ ਮੈਂ ਕੋਈ ਸੂਟ ਵਗੈਰਾ ਸਵਾਣਾ ਲੈਨੀਂ ਆ। ਆਪਣੀ ਮੰਮਾ ਕੋਲ। ਤੇ ਫੇਰ ਨਵੇਂ ਕੱਪੜੇ ਪਾਣੇ ਫੇਰ ਪਟਾਕੇੇ ਵੀ, ਮਤਲਬ ਪਟਾਕਿਆਂ ਤੋਂ ਤਾਂ ਬਹੁਤ ਜ਼ਿਆਦਾ ਡਰ ਲੱਗਦਾ ਮੈਨੂੰ। ਜਿਵੇਂ ਦੋ ਤਿੰਨ ਸਾਲ ਪਹਿਲੇ ਨਾ ਮਤਲਬ, ਮੈਂ ਵੀ ਹਾਂਜੀ ਹਾਂ। ਪਟਾਕੇ ਮੈਂ ਜਲਾ ਰਹੀ ਸੀ। ਉਸ ਟਾਈਮ ਮੈਂ ਅਹ ਦਿਵਾਲੀ ਦੇ ਅਗਲੇ ਦਿਨ ਜਲਾ ਰਹੀ ਸੀ। ਤੇ ਜਿਵੇਂ ਨਾ ਮੈਂ ਫੁੱਲ ਜੜੀ ਨਾਲ ਮੈਂ ਜਲਾ ਰਹੀ ਸੀ। ਸਾਟਕ ਵਾਲੀ ਤੇ, ਮੈਨੂੰ ਪਤਾ ਨੀ ਲੱਗਿਆ ਕਿ ਉਹ ਜਲ ਗਿਆ ਐ। ਤੇ ਨਾ ਫੇਰ ਇਸ ਕਰਕੇ ਨਾ ਮੇਰੇ ਅੱਖ ਚ ਲੱਗ ਗਿਆ ਉਹ। ਤੇ ਇਸ ਕਰਕੇ ਫੇਰ ਉਹ ਲੱਗ ਗਈ ਸੀ। ਫੇਰ ਮਤਲਬ ਮੈਨੂੰ ਦਿਖਿਆ ਨੀ ਨਾ। ਫੇਰ ਥੋੜੀ ਦੇਰ ਤੇ ਮੈਨੂੰ ਦਿਖਿਆ ਹੀ ਨੀ ਜਿਵੇਂ ਫੇਰ ਮੇਰੇ ਲਾਲੀ ਜੀ ਆ ਗਈ ਸੀ। ਫੇਰ ਜਾਣਾ ਨਹੀ ਫੁੱਫੜ ਜੀ ਆਸੀ ਨਹੀਂ ਜਾਣਾ। ਫੇਰ ਲਾਲੀ ਆ ਗਈ ਫਿਰ ਵਾਈਟ ਵਾਈਟ ਆ ਗਿਆ ਸੀ ਸਾਰਾ। ਫਿਰ ਉਸ ਤੋਂ ਬਾਅਦ ਡਾਕਟਰ ਕੋਲ ਫਟਾਫਟ ਲੈ ਕੇ ਗਏ ਮੰਮਾ। ਫਿਰ ਉਹਨਾ ਇਹੇ ਕੋਈ ਦਵਾਈ ਪਾਈ, ਤਾਂ ਜਾ ਕੇ ਠੀਕ ਹੋਇਆ। ਤੇ ਹੁਣ ਜਿਵੇਂ ਮੇਰੀ ਅੱਖ ਚ ਸਾਡੇ ਅੱਖੇ ਚ ਜਿਹੜਾ ਬਲੈਕ ਜਾਂ ਸਰਕਲ ਜਾਂ ਹੁੰਦਾ ਨਾ ਬਲੈਕ ਤੇ ਉਹ ਅੱਧਾ ਨਾ ਮੇਰੇ ਇਸ ਸਾਈਡ ਤੋਂ ਵਾਈਟ ਵਾਈਟ ਹੈਗਾ ਅੱਧਾ। ਵਾਈਟ ਹੋ ਗਿਆ ਉਹ, ਪਰ ਮੈਨੂੰ ਦਿਖਦਾ ਤੇ ਬਿਲਕੁਲ ਠੀਕ ਹੈ।
ਚਲੋ ਦਿਖਣਾ ਸਹੀ ਚਾਹੀਦਾ ਹਾਂ। ਦੇਖੋ। ਇਹ ਚੀਜ਼ਾਂ ਵੀ ਦੇਖੋ, ਕਿੰਨੀ ਨਾਜੁਕ ਹੁੰਂਦੀਆਂ ਸਾਡੀਆਂ ਅੱਖਾਂ ਹੋਗਈਆਂ ਕੰਨ ਹਨਾ। ਦੇਖੋ ਕਿੰਨੇ ਭਾਵੇਂ ਹੈ। ਕਿੰਨਨੀ ਛੋਟੀਆਂ ਚੀਜ਼ਾਂ ਪਰ ਹੈ ਵੀ ਕਿੰਨੀਆਂ ਨਾਜੁਕ ਤੇ ਕੰਮ ਵੀ ਦੇਖੋ ਕਿੰਨੇ ਵੱਡੇ- ਵੱਡੇ ਕਰਦੀ ਹੈ। ਮਾਂ ਨੂੰ ਸਾਨੂੰ ਜਿਵੇਂ ਔੱਖਾਂ ਨੀ ਹੁੰਦੀ ਸੀ, ਵੇਖੀਏ ਕਿਵੇਂ ਹਨਾ। ਨੱਕ ਨਾ ਹੁੰਦਾ ਸੁੰਘੀਏ ਕਿਵੇਂ ਕੰਨ ਨੀ ਹੁੰਦੇ ਸੁਣਏ ਕਿਵੇਂ ਹਨਾ। ਦੇਖੋ ਮਤਲਬ
ਹਾਂਜੀ ਸਾਡੇ ਲਈ ਜ਼ਰੂਰੀ ਹੈ ਹਾਂਜੀ। ਤੇ ਫੇਰ ਮਤਲਬ ਇਸ ਕਰਕੇ ਪਟਾਕੇ ਵਗੈਰਾ ਤੋਂ ਮੈਂ ਦੂਰ ਹੀ ਰਹਿੰਦੀ ਹਾਂ। ਬਹੁਤ ਜ਼ਿਆਦਾ ਡਰ ਪੈ ਜਾਂਦਾ ਨਾ ਇੱਕ ਵਾਰ ਜਿਵੇਂ।
ਨਹੀਂ-ਨਹੀ ਅਸੀਂ ਵੀ ਨ ਚਲਾਉਦੇ, ਬਸ ਮੁੰਡਿਆਂ ਨੂੰ ਹ ਵ ਸਾਡੇ ਉ ਵੀ ਉਹ ਬੱਚੇ ਵੀ ਚਲਾਉਂਦੇ ਨੇ ਵੱਡੇ- ਵੱਡੇ ਹਾਂ।
ਕਿੰਨਾ ਜਿਆਦਾ ਪ੍ਰਦੂਸ਼ਣ ਹੁੰਦਾ। ਦੋ- ਦੋ ਹਜ਼ਾਰ ਦੇ ਚਾਰ- ਚਾਰ ਹਜ਼ਾਰ ਦੇ ਪਟਾਕੇ ਲੈ ਕੇ ਆ ਜਾਂਦੇ ਆ।
ਆਈ ਬੰਦਾ ਕੋਈ ਆਪਣੀ ਵਧੀਆ ਚੀਜ਼। ਚਲੋ ਠੀਕ ਹੈ ਸ਼ੌਕ ਹੁੰਦਾ ਬੰਦਾ, ਸੌ ਦੋ ਸੌ, ਦੇ ਲੈ ਆਏ ਠੀਕ ਹੈ ਨਾ ਦੇਖੋ। ਇੱਕ ਤਰ੍ਹਾਂ ਦਾ ਅੱਗ ਲਾਉਣਾ ਹੀ ਹੁੰਦਾ ਦੇਖੋ ਪੈਸਿਆਂ ਨੂੰ ਓਪੋ ਉਹਦੇ ਚੋਂ ਆਵਾਜ਼ ਆਉਂਦੀ ਏ, ਪੈਸਿਆਂ ਚੋਂ ਆਵਾਜ਼ ਨਹੀਂ ਆਉਂਦੀ ਬਸ ਉਹ ਮਾਂ, ਉਹ ਮਾਂ ਪਿਓ ਨੂੰ ਪਤਾ ਲੱਗਦਾ ਨਾ ਜਿਨਾਂ ਦੇ ਪੈਸੇ ਲੱਗਦੇ ਹੁੰਦੇ ਨ ਹਾਂ। ਹੋਰ ਕੋਈ ਆਇਆ ਪੇ ਘਰ?
ਨਹੀਂ ਆਇਆ ਤੇ ਨਹੀਂ ਪਿਆ। ਨਾ ਆਈ ਹੋਈ ਸੀ ਆਪਣੇ ਬੁਆ ਵੱਲ ਜਰਾ।
ਅੱਛਾ ਅੱਛਾ। ਵੈਸੇ ਫੇਰ ਤੁਹਾਨੂੰ ਤੰਗ ਤਾਂ ਨਹੀਂ ਕੀਤਾ। ਮੈਂ ਫੋਨ ਕਰਕੇ
ਨਹੀਂ ਨਹੀਂ ਤੰਗ ਨਹੀਂ ਕੀਤਾ, ਮਤਲਬ ਫ੍ਰੀ ਹੈਗੇ, ਅੰਦਰ ਵੀ ਮੈਂ ਬੈਠੀ ਦੀ ਸੀ। ਤੇ ਫਿਰ ਮੈਂ ਕਿਹਾ ਚਲੋ ਗੱਲ ਕਰ ਲੈਂਦੇ ਆਂ, ਫ੍ਰੀ ਆ, ਹਾਂਜੀ ਹੋਰ ਤੁਹਾਡੇ ਘਰ, ਸਭ ਠੀਕ ਹੈਲੋ
ਮੈਂ ਬੈਠਢੀ ਸੀ, ਮੈਂ ਇੱਕੋ ਬੈਠ ਕੇ, ਹਿਲਦਾ ਹੈ ਜੋ। ਕੁਝ ਦਿਨ ਤੋ ਹੁੰਦਾ, ਪੂਰਾ ਸਾਲ ਐ ਸ਼ੁਰੂ, ਤੇ ਐਂਡ ਉਹਨਾਂ ਦੇ ਬੱਚਿਆਂ ਦੀ ਹੀਦੀ ਤੇ ਹੁੰਦਾ ਹੈ, ਮਤਲਬ ਹਾਂ ਤੇ ਵੇਕ ਚਿੜਿਆ ਨੇ ਔ, ਗੁਰੂ ਗੋਬਿੰਦ ਸਿੰਘ ਜੀ ਦੇ, ਜਿਵੇਂ ਪੰਜ ਪਿਆਰਾਂ ਨੂੰ ਅੰਮ੍ਰਿਤ ਛਕਾਉਂਦੇ ਹੁੰਦੇ, ਹੈਨਾ। ਸਾਡੇ ਪੰਜਾਬਿਆਂ ਚ ਇਹਦਾਂ ਹੀ ਹੁੰਦਾ ਨਾ।
ਹਾਂਜੀ ਹਾਂਜੀ
ਹੂ ਹੋਰ
ਹੋਰ ਵਧੀਆ
ਹੋਰ ਕੀ ਬਣਾਇਆ ਸੀ ਅੱਜ, ਘਰ।
ਅੱਜ ਅਸੀਂ ਬਣਾਈ ਸੀ, ਸਵੇਰੇ ਦੀ ਅਸੀਂ ਵੜੀ ਬਣਾਈ ਸੀ।
ਅੱਛਾ
ਹਾਂਜੀ ਹੁਣ ਦੇਖੋ ਕੀ ਬਣਾਣੇ ਆ, ਸਮਝ ਹੀ ਨਹੀਂ ਆ ਰਿਹਾ।
ਅੱਛਾ ਅੱਛਾ, ਚਲੋ ਵਧੀਆ ਅਸੀਂ ਵੀ ਵੀਖੋ ਬੱਚੇ ਤਾਂ, ਕਹਿੰਦੇ ਪਏਂ ਦੇਖੋ ਕਹਿੰਦੇ ਪਏ ਨ ਪਾਸਤਾ, ਮੈਂ ਵੀ ਸੋਚਦੀ ਵੀ, ਹੁਣ ਥੋੜਾ ਬਾਅਦ ਹੀ ਬਵਾਂਗੀ ਪਾਸਤਾ, ਮੈਂ ਵੀ ਖਾ ਲਾਂਗੀ, ਫੇਰ ਸਵੇਰ ਦੀ ਕੋਲੀ ਪਈ ਏ ਰਾਜਮਾਂ ਔ ਇਨਾਂ ਦੇ ਪਾਪਾ ਨੂੰ ਖਵਾ ਦਵਾਂਗੀ। ਸਾਡੇ ਤਾਂ ਕੰਮ ਹੋ ਜਾਣਾ ਇੰਨੇ ਅੱਛੇ, ਤੇ ਬੱਚਿਆਂ ਨੇ ਕੁਛ ਖਾਣਾ ਨਹੀ ਜੇ, ਮੈਂ ਹੁਣ ਦੇ ਤਾਂ, ਇਹਨਾਂ ਨੂੰ
ਅੱਛਾ-ਅੱਛਾ।
ਹਾਂ, ਬਸ ਰਾਤੀ ਇੱਕੋ ਵਾਰੀ ਕੱਲ੍ਹ ਤੋਂ ਸਕੂਲ ਸ਼ੁਰੂ ਨੇ, ਵੇਖੋ ਕੱਲ ਦੇ ਨਾਲ ਟਾਈਮ ਟੇਬਲ ਬਣਾਵਾਂ ਇਹਨਾਂ ਦਾ
ਹਾਂਜੀ ਸਹੀ ਗੱਲ ਆ
ਹਾਂ, ਤੁਹਾਡੇ ਹੋ ਗਿਯੇ, ਬੱਚਿਆਂ ਦੇ ਸਕੂਲ ਸ਼ੁਰੂ ਨਹੀਂ ਇਹਨਾਂ ਦਾ ਚਾਰ ਨੂੰ ਘੁੱਲਣਾ ਸੀ ਨਾ ਸ਼ਨੀਵਾਰ, ਕਲ ਸੀ ਨਾ, ਚਾਰ ਸ਼ਨੀਵਾਰ ਤੇ ਇੱਕ ਤੇ ਕਹਿੰਦੇ ਨਹੀਂ ਜਾਣਾ, ਅੱਜ ਪਹਿਲਾ ਦਿਨ ਐ ਸ਼ਨੀਵਾਰ ਕਹਿੰਦੇ ਕੋਈ ਹੁੰਦਾ ਨੀ ਇੰਨਾ ਬੱਚਾ, ਨਾਲੇ ਫੇਰ ਅੱਜ ਸੰਡ ਸੰਡੇ ਆ ਜਾਣਾ ਸੀ, ਤਾਂ ਜਿਦ ਕਰਨ ਲੱਗ ਗਏ ਕਿ ਅਸੀਂ ਮੰੰਡੇ ਨੂੰ ਹੀ ਜਾਵਾਂਗੇ ਫਿਰ ਮੈਂ ਚਲੋ ਠੀਕ ਐ, ਵੈਸੇ ਵੀ ਸ਼ੂਰੂ ਸ਼ੁਰੂ ਇੰਨੇ ਬੱਚੇ ਥੋੜ੍ਹੀ ਆਉਦੇ ਨੇ ਨਾ ਸਭ ਜ਼ਿਆਦਾ ਤਰ ਹਾਂ।
ਹੂ
ਹੋਰ ਤੁਹਾਡਿਆਂ ਦੇ ਹੋ ਗਿਆ ਸੀ, ਸਕੂਲ ਸ਼ੁਰੂ
ਹਾਂਜੀ ਇੱਕ-ਇੱਕ ਤਰੀਕ ਤੋ ਹੋ ਗਿਆ ਸੀ। ਇੱਕ ਤਰੀਕ ਚ ਯਾਰ
ਅੱਛਾ-ਅੱਛਾ ਹੋਰ ਅੱਛਾ ਹੋਰ, ਗਏ ਨੀ ਕਿੱਥੇ ਸੰਡੇ ਅੱਜ
ਹਾਂਜੀ। ਨਾ ਬਸ ਗਏ ਨੀ, ਬਸ ਕੀ ਇੰਨੀ ਗਰਮੀ ਚ ਦਿਲ ਵੀ ਨੀ ਕਰਦਾ ਕੁਛ
ਹਾਂ।
ਘਰ ਆਈ ਡੀ, ਹੂਣੇ ਗੁਰਦੁਆਰੇ ਚਲੀ ਜਾਂਗੀ, ਫਿਰ
ਅੱਛਾ-ਅੱਛਾ-ਅੱਛਾ ਚਲੋ ਵਧੀਆ, ਹੋਰ ਭੂਆ ਘਰ ਸਭ ਠੀਕ ਨੇ ਹਾਂ, ਤੁਹਾਡੀ ਭੂਆ ਦੀ ਕੁੜੀ ਕੀ ਕਰਦੀ ਏ ਵੱਡੀ ਹੋ ਗਈ ਨਾ, ਉਹ ਵੀ ਬੜੇ
ਹਾਂਜੀ। ਹੁਣ ਤ ਉਹ ਪੜ੍ਹਾ ਰਹੀ ਏ, ਸਕੂਲ ਪੜਾਉਂਦੀ ਏ, ਟਿਊਸ਼ਨ ਵੀ ਪੜਾਉਂਦੀ ਏ।
ਅੱਛਾ! ਚਲੋ ਵਧੀਆ ਗੱਲ ਏ, ਟਿਊਸ਼ਨਸ ਅੱਛਾ
ਹਾਂਜੀ, ਓਰ ਮੇਰੀ ਬੁਆ ਦਾ ਮੁੰਡਾ ਕੋਲੇਜ
ਅੱਛਾ, ਕਿਹੜੀ ਕਲਾਸ'ਚ ਪੜ੍ਹਾਂਦੀ ਹੈ?
ਪੜ੍ਹਾਂਦੀ ਏ, ਸਕੂਲ ਦੇ ਵਿੱਚ ਇਨੂੰ ਮਤਲਬ ਫਸਟ ਅਂ ਥਰਡ ਤੱਕ ਆਈਆ ਹੈ ਇਦੇ ਕੋਲ ਕਲਾਸੀਸ, ਔਰ ਟਿਊਸ਼ਨ ਤੇ ਵੀ ਆਂਦੀਆਂ ਨੇ ਨੇ ਮਤਲਬ, ਅ ਛੋਟੇ-ਛੋਟੇ ਬੱਚੇ ਆਂਦੇ ਨੇ, ਸੈਵੰਥ ਦੇ ਵੀ ਆਂਦੇ ਨੇ, ਏਟਥ ਦੇ ਵੀ ਨੇ, ਟੈੰਥ ਦੀ ਵੀ ਹੇਗੀ, ਇੱਕ ਕੁੜੀ।
ਅੱਛਾ! ਚਲੋ
ਟੈਂਥ ਤਕ ਆਂਦੇ ਨੇ, ਬਸ।
ਹੂੰ, ਚਲੋ ਵਧੀਆ। ਸਹੀ ਗੱਲ ਆ, ਹਾਂ ਦੇਖੋ ਆਪਣੇ ਹੱਥ ਤੱਕ ਖਰਚਾ ਹੀ ਨਿਕਲ ਰਹੀਆਂ ਦਾ ਹੈਨਾ।
ਹਾਂਜੀ, ਸਹੀ ਗੱਲ ਆ।
ਹਾਂ।
ਹੋਰ ਵਧੀਆ।
ਹੋਰ, ਤ੍ਹਾਡੇ ਬੱਚੇ ਠੀਕ? ਲਿਖਨੇ ਨਾਲ ਲੇ
ਹਾਂਜੀ-ਹਾਂਜੀ, ਫਸ
ਅੱਛਾ-ਅੱਛਾ, ਆਓ ਸਾਡੇ ਹਾਂ, ਬੱਚਿਆਂ ਦਾ ਵੀ ਥੋੜਾ ਮੂੰਹ ਹੋਰ ਹੋ ਜਾਂਦਾਏ ਨਾ, ਹਾਏ ਕਿੰਨਾ ਟਾਈਮ ਹੋ ਗਿਆ।
ਹਾਂਜੀ।
ਆ
ਹਾਂਜੀ, ਆਵਾਂਗੀ ਕੋਈ ਨੀ ਸ਼ਾਮੀ ਆਵਾਂਗੀ, ਦੇਖਨੀ ਆ ਕੱਲ ਹੁਣ ਨੈਕਸਟ ਸੰਡੇ ਦੇਖਨੀ ਆ, ਨੇੈਕਸਟ ਸੰਡੇ ਆਵਾਂਗੀ।
ਨਾਲ ਲੈ ਆਇਓ ਭਾਵੇਂ, ਹਨਾ ਮਨ ਹੋਰ ਜਾਂਦਾ। ਸੇ‌ ਮੇਸੁ ਤੁਸੀਂ ਛੋਟਿਆ ਨੂੰ ਕਵਾਂਗੀ, ਮੈਂ ਵੇਟ ਕਰਦੀ ਪਈ ਸੀ, ਤੁਸੀਂ ਆਏ ਨੀ।
ਬਸ ਫਿਰ ਉੱਧਰ ਚਲੇ ਗਏ ਸੀ ਨਾ, ਤਾਂ ਕਰਕੇ।
ਅੱਛਾ-ਅੱਛਾ। ਚਲੋ, ਹਾਂ ਚਲੋ, ਠੀਕ ਹੈ ਫਿਰ ਮੈਂ ਕਰਨੀ ਆਂ, ਬਣਾਦਾ ਬੱਚਿਆਂ ਨੂੰ ਹਨਾ ਪਾਸਤਾ।
ਠੀਕ, ਠੀਕ। ਸਤਿ ਸ੍ਰੀ ਅਕਾਲ। ਤੂੰ ਬਦਾਮ ਲੈਕੇ ਆਈਓ?